ਹੈਲੋ?
ਹੈਲੋ, ਸਸ, ਸਸ ਸ਼੍ਰੀ ਕਾਲ।
ਸਸ ਸ਼੍ਰੀ ਕਾਲ, ਹੋਰ ਕੀ ਹਾਲ ਚਾਲ ਏ?
ਬਸ ਮੇਰੇ ਤੇ ਵਦੀਆ, ਤੁਸੀਂ ਦੱਸੋ ਤੁਸੀਂ ਠੀਕ ਓ?
ਹਾਂ, ਠੀਕ ਆ ਮੈਂ ਵੀ ਠੀਕ ਆਂ। ਬਸ ਹੁਨ ਬੜੇ ਦਿਨਾਂ ਬਾਦ ਤੁਸੀਂ ਫੋਨ ਕੀਤਾ ਏ।
ਹਾਂਜੀ ਓਹੀ ਟਾਈਮ ਹੀ ਨੀ ਲੱਗ ਪਾਂਦਾ ਤੇ ਫੇਰ ਕੋਲ ਘੱਟ ਈ ਕਰੀਦੀ ਹੁੰਦੀ, ਮੈਂ ਕਿਸੇ ਨੂੰ ਵੀ ਨੀ ਕਰਦੀ। ਓ ਟੈਮ ਈ ਨੀ ਮਿਲਦਾ ਹੁਨ ਕੀ ਕਰੀਏ, ਹੁਨ ਤੇ ਛੱਟ ਹੁਨ ਤੇ ਜਰਾ ਛੁੱਟੀਆਂ ਚੱਲ ਰਈਆਂ ਏ ਤੇ ਥੋੜ੍ਹੀ ਬੋਤੀ ਫੇਰ ਗੱਲ ਹੋ ਜਾਂਦੀ ਏ।
ਹਾਂ ਐ ਤੇ ਹੈ ਵੇ ਬਸ ਟਾਈਮ ਤੇ ਪਤਾ ਈ ਨੀ ਚੱਲਦਾ ਕਿਵੇਂ ਚੱਲਦੈ, ਸਾਰਾ ਦਿਨ ਕੰਮ ਇਚ ਈ ਨਿਕਲ ਜਾਂਦਾ ਐ। ਹੁਨ ਵੀ ਮੈਂ ਕੇਆ ਚੱਲ ਕਰਨੀ ਆ। ਹੋਰ ਸੁਨਾਓ ਕੀ ਕਰਦੇ ਪਏ ਸੀ?
ਕੁਛ ਨਈ ਬਸ, ਓ ਕੁਛ ਹੁਨ ਓ ਸ਼ਾਮ ਹੁੰਦੀ ਏ ਨਾ। ਫਿਰ ਕੁਛ ਖਾਣ ਦਾ ਮਨ ਕਰਦਾ ਕਿ ਰੋਜ ਸ਼ਾਮੀ ਕੁੱਝ ਵਧੀਆ-ਵਧੀਆ ਖਾਈਏ।
ਹਾਂ ਸ਼ਾਮ ਨੂੰ ਪਤਾ ਨੀ ਹਾਂ ਭੁੱਖ ਲੱਗ ਜਾਂਦੀ ਐ, ਬੱਚੇ ਸਭੀ ਸਾਡੇ ਘਰ ਵੀ ਐਈ ਹਾਲ ਏ। ਬੱਚੇ ਸ਼ਾਮ ਪੈਂਦੀ ਏ, ਮੰਮੀ ਭੁ ਭੁੱਖ ਲੱਗੀ ਏ, ਕੁਛ ਬਣਾ ਲੋੋ ਹੁਨ ਕਲ ਮੁੰਡਾ
ਹਾਂ।
ਕਲ ਨਾ ਲੇਆਏਆ ਸੀ ਰਾਤੀ ਗਾਰਲਿਕ ਬ੍ਰੈਡ ਤੇ ਮੈਂ ੳਈ ਸੋਚ ਰੀ ਆ ਗਾਰਲਿਕ ਬ੍ਰੈਡ ਦਾ ਈ ਕੁਛ ਬਨਾ ਦੇਨੀ ਆ ੳਨੂੰ।
ਹਾਂ ਮੈਂ ਵੀ ਸੋਚ ਰੀ ਸੀ ਕਿ, ਕੀ ਬਨਾਵਾਂ। ਰੋਜ ਮਨ ਕਰਦਾ, ਕੁੱਛ ਡਿਫਰਂਟ-ਡਿਫਰਂਟ ਖਾਵਾਂ, ਵਧੀਆ-ਵਧੀਆ ਖਾਵਾਂ, ਔਰ ਫੇਰ ਰੋਜ ੳਈ ਮੈਗੀ ਯਾ ਪਾਸਤਾ ਨੀ ਖਾਯਾ ਜਾਂਦਾ, ਫੇਰ ਮਨ ਕਰਦਾ ਕੁਛ ਹੋਰ ਨਵਾਂ ਚੀਜ ਟਰਾਈ ਕਰਾਂ।
ਹਾਂ ਮੈਂ ਵੀ ਨਵੀਂ ਡਿਸ਼ ਈ ਬਣਾਨ ਲੱਗੀ ਸੀ, ਅੱਜ ਗਾਰਲਿਕ ਬ੍ਰੈਡ ਲੇਆਏਆ ਵੇ ਤੇ ਮੈਂ ਸੋਚ ਰਈ ਆਂ, ੳਰੇ ਤੇ ਚੀਜ਼ ਔਰ ੳ ਪਾ ਕੇ ਨਾ ਤੇ ੳਹ ਅ ਬਣਾ ਕੇ ਦਵਾਂ ਉਤੇ ਲਗਾ ਕੇ ਚੀਜ਼ ਪਾ ਕੇ ੳਦਾ ਤੇ ਅਪਨਾ ਈ ਟੇਸਟ ਗਾਰਲਿਕ ਤੇ ਪੈਲੇ ਤੋਂ ਹੀ ਹੈਗਾ ੳਦੇ ਵਿੱਚ ਤੇ ਉਹ ਮੈਂ ਕੈਂਦੀ ਪਈ ਆ ਚੀਜ਼ ਪਾ ਕੇ ਨਾ ੳਹੀ ਮੈਂ ਕਰ ਦੇਂਨੀ ਆ, ਮਾਇਕਰੋ ਚ ਜਾਂ ਫਰਾਏਯਰ ਚ।
ਹਾਂ ਫਿਰ ੳਹ ਥੋੜਾ ਚੀਜੀ਼ ਹ ਵਕਣ ਹਾਂ ਚੀਜ਼ੀ-ਚੀਜ਼ੀ ਹੋ ਜਾਏਗਾ ਥੋੜਾ।
ਹਾਂ।
ਹਾਂ।
ਤੁਸੀ ਅੱਜ ਕਿੱਥੇ ਗਏ ਸੀ, ਘੁੰਮਣ ਗਏ ਸੀ ਕਿਧਰੇ? ਮੈਂ ਤੁਹਾਡੀ ਫੋਟੋ ਦੇਖੀ ਸੀ।
ਹਾਂ ਮੈਂ ਥੋੜਾ ਨਾ ਬਾਹਰ ਅਪਨੀ ਨਾਨੀ ਦੇ ਘਰ ਆਈ ਦੀ ਆਂ। ਤੇ ਅਸੀ ਨਾ ਕਿਸੀ ਦੇ ਘਰ ਗਏ ਸੀ
ਅੱਛ
ਮੇਰੀ ਭੂਆ ਰੇਂਦੀ ਏ ਏਥੇ ਈ ਤੇ ਅਸੀ ੳਨਾਂ ਦੇ ਘਰ ਗਏ ਸੀ। ੳਨਾਂ ਨੂੰ ਨਾ ਫੋਟੋ ਖਿਚਾਣ ਦਾ ਬੜਾ ਉਹਨਾਂ ਨੂੰ ਨਾ ਫੋਟੋ ਖਿਚਾਣ ਦਾ ਬੜਾ ਸ਼ੌਕ ਹੈਗਾ ਏ। ਮਤਲਬ ੳਨਾਂ ਦੇ ਘਰ ਅਗਰ ਕੋਈ ਗੈਸਟ ਆਦਾ ਏ, ਯਾ ਮੇਰੀ ਸਾਡੇ ਏਥੋ ਘਰੋਂ ਦੀ ਕੋਈ ਵੀ ਜਾਂਦਾ ਐ ਨਾ ਤੇ ੳਨਾਂ ਨੂੰ ਬੜਾ ਸ਼ੌਕ ਆਂਦਾ ਐ, ਕਿ ਹੁਨ ਅਸੀ ਆਏ ਆਂਏ ਆ ਤੇ ਫੋਟੋ ਖਿਚਾ ਕੇ ਜਾਈਏ, ਇੱਕ ਮੈਮਰੀ ਬਣ ਜਂਦੀ ਐ ਨਾ। ਕਿ ਹਾਂ ਏ ਆਏ ਸੀ, ਫੇਰ ਸਾਡਾ ਇੱਕ ਫੈਮਲੀ ਗਰੁੱਪ ਵੀ ਹੈਗਾ ਏ। ਇੱਕ ਫੈਮਿਲੀ ਗਰੁੱਪ ਹੈਗਾ ਏ, ਤੇ ਅਸੀ ਫੇਰ ੳਦੇ ਚ ਸਭ ਕੁਛ ਸ਼ੇਅਰ ਕਰ ਲੈਨੇ ਜਾਂ ਫੇਰ ਵਗੈਰਾ ਹੁੰਦਾ ਐ, ਜਾਂ ਕਿਤੇ ਵੀ ਕੁਛ ਵੀ ਅਸੀ ਕੁਛ ਵੀ ਕਰ ਰਹੇ ਹੁੰਦੇ ਕੋਈ ਬੰਦਾ ਕੋਈ ਵੀ ਕੁਛ ਸਪੈਸ਼ਲ ਕਰ ਰਿਹਾ ਹੁੰਦਾ ਹੈ, ਤੇ ਅਸੀਂ ਉਹ ਗਰੁੱਪ ਵਿੱਚ ਅਸੀ ਅਪਣੀ ਵੀਡੀਓ ਯਾਂ ਕੁਛ ਵੀ ਫੋਟੋ ਵਗੈਰਾ ਸ਼ੇਅਰ ਕਰਨੇ ਆ ਤਾਂ ਕਿ ਸਭ ਨੂੰ ਪਤਾ ਲੱਗੇ। ਹੈਨਾ ਫੇਰ ਐਵੇਂ ਵਧੀਆ ਲੱਗਦਾ ਐ, ਕਿ ਸਾਰੇ ਗਰੁੱਪ ਮੈਂਬਰ ਇੱਕ ਸਾਥ ਹੈਗੇ ਨੇ, ਸਾਰੇ ਫੈਮਿਲੀ ਮੈਂਬਰ ਇੱਕ ਸਾਥ ਹੈਗੇ ਨੇ।
ਹਾਂਜੀ ਹਾਂ, ਮੈਂ ਦੇਖਦੀ ਰੇਨੀ ਆ ਤੁਆਡੀ ਰੀਲਸ ਵੀ ਬੜੀ ਅੱਛੀ ਬਣਿਆ ਹੁੰਦੀਐ। ਤੁਸੀ ਰੀਲਸ ਵੀ ਬੜੀ ਅੱਛੀਆਂ ਬਨਾਦੇ ੳ। ਕਿੱਥੋਂ ਲੈਂਦੇ ੳ ਏਨੇ ਆਈਡੀਆ ਤੁਸੀ? ਤਾਨੂੰ ਬੜੇ ਆਈਡੀਆ ਨੇ। ਸਾਨੂੰ ਤੇ ਪਤਾ ਈ ਨਈ ਚੱਲਦਾ ਕਿਵੇਂ ਬਨਾਨੀ ਏ। ਅੱਛਾ, ਅਹ ਹਾਂ ਐ ਤੇ ਹੈ, ਪੜਨ ਵਾਲੇ ਬੱਚੇਆਂ ਨੂੰ, ਕੋਲੇਜ ਜਾਣ ਵਾਲੇਆਂ ਨੂੰ ਜਾਦਾ ਨੌਲੇਜ ਹੋ ਜਾਂਦੀ ਏ। ਚੀਜ਼ਾਂ ਦੀ ਉਨਾਂ ਨੂੰ ਜੇਆਦਾ ਪਤਾ ਲੱਗ ਜਾਂਦਾ ਏ।
ਹਾਂ, ਫੇਰ ਮੇਰੀ ਪੜ੍ਹਾਈ ਵੀ ਸਾਰੀ ਏਸ ਚੀਜ਼ ਤੇ ਬੇਸ ਨਾ ਐਡੀਟਿੰਗ ਵਗੈਰਾ ਤੇ ਔਰ ਕੁਛ-ਕੁਛ ਕੁਛ -ਕੁਛ ਸਿੱਖ ਲੈਂਨੇ ਆ, ਕਿ ਕਿਵੇਂ ਕਰਨਾ ਕਿਵੇਂ ਨੀ ਕਰਨਾ, ਅੱਜ -ਕਲ ਸਭ ਕੁਛ ਇੰਟਰਨੈਟ ਤੇ ਹੈਗਾ ਈ ਏ।
ਹਾਂ, ਐ ਤੇ ਹੈ ਵੇ ਵੈਸੇ ਵੀ। ਬੱਚੇਆਂ ਦਾ ਮਾਇੰਡ ਅੱਜ -ਕੱਲ੍ਹ ਬੜਾ ਸ਼ਾਰਪ ਹੈਗਾ ਆ, ਏ ਚੀਜ਼ਾਂ ਚ ਬੜੀ ਜਲਦੀ ਸਿੱਖ ਜਾਂਦੇ ਨੇ ਅੱਜ -ਕੱਲ੍ਹ ਬੱਚੇ ਏ ਚੀਜ਼ਾਂ ਨਾ। ਤੇ ਐ ਚੀਜ਼ਾਂ ਦਾ ਫਾਏਦਾ ਵੀ ਹੈਗਾ ਏ, ਚਲੋ ਫੇਮਸ ਹੋ ਜਾਏ ਤੇ ਬੰਦਾ। ਚਲੋ ਇਨਕਮ ਵੀ ਹੋ ਜਾਂਦੀ ਏ। ਪਰ ਟਾਈਮ ਵੇਸਟ ਵੀ ਹੋ ਜ ਹੁੰਦਾ ਏ, ਫਾਏਦੇ ਵੀ ਨੇ, ਨੁਕਸਾਨ ਵੀ ਨੇ।
ਹਾਂ, ਏ ਗੱਲ ਏ।
ਸਮੇਂ ਵੀ ਤੇ
ਪਤਾ ਏ, ਹੁਨ ਵੈਸੇ ਵੀ ਕਾਫੀ ਟਾਈਮ ਲੱਗ ਜਾਂਦਾ ਏ। ਸਾਨੂੰ ਰੋਦੀਆਂ ਏ, ਬਹੁਤ ਕੰਮ ਕਰਨਾ ਪੈਂਦਾ, ਉਸ ਚੀਜ਼ ਤੇ ਨਾ ਤਾਂ ਹੀ ਜਾ ਕੇ ਸਾਨੂੰ ਅ ਫੇਮ ਮਿਲ ਪਾਂਦਾ ਏ। ਔਰ ਫੇਰ ਇਹ ਵੀ ਗਰੰਟੀ ਨਹੀਂ ਹੁੰਦੀ ਕਿ ਸਾਨੂੰ ਫੇਮ ਮਿਲੇਗਾ ਨੀ ਮਿਲੇਗਾ। ਅ ਕਿਸੇ ਨੂੰ ਸਾਡਾ ਕੋਂਟੈਂਟ ਨਹੀਂ ਪਸੰਦ ਆ ਰੇਆ ਤਾਂ ਸਾਨੂੰ ਫੋਲੋ ਕਿਉਂ ਹੀ ਕਰੇਗਾ ਹਨਾ। ਕੋਈ ਵੈਸੇ ਵੀ ਜਾਨ ਬੰਦਾ ਬਹੁਤ ਘੱਟ ਹੀ ਕਰਦਾ ਏ, ਫੋਲੋ ਉਹਨੂੰ ਅਗਰ ਸਾਡੀ ਚੀਜ਼ ਪਸੰਦ ਆ ਰਹੀ, ਓ ਸਾਨੂੰ ਤਾਂ ਹੀ ਕਰੇਗਾ। ਔਰ ਆਪਨੇ ਤੇ ਹੀ ਲੈ ਕੇ ਗੱਲ ਦੇਖ ਲਓ। ਹਾਂ, ਜੈਵੇਂ ਹੁਨ ਮੈਨੂੰ ਕਿਸੇ ਚੀਜ਼ ਦੀ ਕੋਈ ਕਿਸੇ ਦੀ ਕੋਈ ਚੀਜ਼ ਪਸੰਦ ਆ ਰਹੀ ਏ, ਮੈਂ ਤਾਂ ਹੀ ਉਨੂੰ ਫੋਲੋ ਕਰਾਂਗੀ। ਬੇ ਵਜਾ ਮੈਂ ਉਹਨੂੰ ਫੋਲੋ ਕਰਾਂਗੀ ਹੀ ਨੀ।
ਸਹੀ ਕੇਅ ਰੇਅ ਓ, ਠੀਕ ਕੇਅ ਰੇਅ ਓ। ਹੂੰ, ਓ ਤੇ ਹੈ ਹੀ ਆ, ਜੇੜੀ ਚੀਜ਼ ਸਾਨੂੰ ਇੰਟਰਸਟ ਹੋਏਗਾ, ਅਸੀਂ ਵੀ ਤੇ ਉਹੀ ਵੇਖਦੇ ਆਂ ਨਾ, ਜੋ ਸਾਨੂੰ ਅ ਅੱਛਾ, ਨਹੀਂ ਲੱਗਦਾ। ਅਸੀਂ ਉਨੂੰ ਅੱਗੇ ਕਰ ਦਿੰਦੇ ਆਂ। ਅਸੀ ਉਨੂੰ ਦੇਖਦੇ ਨੀ ਹੈਗੇ। ਐ ਸਭ ਦੇ ਨਾਲ ਐਵੇਂ ਹੀ ਹੁੰਦਾ, ਹਰ ਏਕ ਦੀ ਆਪਨੀ- ਆਪਨੀ ਪਸੰਦ ਹੁੰਦੀ ਏ। ਕਿਸੇ ਨੂੰ ਕੋਈ ਕੰਟੈਂਟ ਪਸੰਦ ਆਂਦਾ, ਕੋਈ ਕਿਸੇ ਨੂੰ ਕੋਈ ਕੰਟੈਂਟ ਪਸੰਦ ਆਂਦਾ। ਹਰ ਇੱਕ ਦੀ ਆਪਨੀ ਦੇਖੋ ਹੈਗੀ ਏ ਚੁਆਏਸ। ਐ ਤੇ ਹੁਨ ਓਡੀਅੰਸ ਦੇ ਉੱਤੇ ਹੁੰਦਾ ਕਿ ਕਿੰਨੇ ਓਡੀਅੰਸ ਨੂੰ ਅ ਅਸੀਂ ਆਪਨੀ ਤਰਫ ਅਟਰ੍ਰੈਕਟ ਕਰ ਸਕ ਕਨੇ ਆਂ ਕਾਫੀ ਮੇਹਨਤ ਕਰਨੀ ਪੈਂਦੀ ਏ, ਬੋਹਤ ਏ ਨਾ, ਐ ਕੰਮ ਵਿੱਚ ਵੀ ਵੈਸੇ।
ਹਾਂ, ਕਾਫ਼ੀ ਮੇਹਨਤ, ਤੇ ਮੇਹਨਤ ਦੇ ਬਗੈਰ ਤੇ ਕੁਛ ਵੀ ਨੀ, ਅਸੀਂ ਸਿੰਪਲ ਵੀਡੀਓ ਪਾ ਰਹੇ ਆਂ ਨਾ। ਕੁਛ ਵੀ ਫ਼ਾਏਦਾ ਨੀ ਹੋ ਪਾਏਗਾ ਉਹਦਾ। ਸਾਨੂੰ ਬਹੁਤ ਜੇਆਦਾ ਤੋਂ ਜੇਆਦਾ ਅੱਛੀ ਤਰੀਕੇ ਨਾਲ ਐਡਿਟ ਹੋਨੀ ਚਾਹੀਦੀ ਏ। ਓ ਫੋਟੋ ਦੀ ਕੁਆਏਲ ਕੁਆਲਿਟੀ ਅੱਛੀ ਹੋਨੀ ਚਾਹੀਦੀ ਏ। ਇਕਦਮ ਕਲੀਅਰ ਫੋਟੋ ਹੋਨੀ ਚਾਹੀਦੀ ਏ, ਪਿਕਸਲ ਫਟੇ ਹੋਏ ਨੀ ਹੋਨੇ ਚਾਹੀਦੇ, ਬਲਰ ਨਹੀਂ ਹੋਨੀ ਚਾਹੀਦੀ। ਔਰ ਕਿਸੇ ਨੂੰ ਸਾਨੂੰ ਵੀ ਦੇਖ ਦੇਖ ਲੋ ਅਗਰ ਸਾਨੂੰ ਬਲਰ ਵੀਡੀਓ, ਅਗਰ ਰੀਲਸ ਚ ਆ ਜਾਂਦੀ ਹੈ ਜਾਂ ਫਟੀ ਹੋਈ। ਸਲ ਜੀ ਆ ਜਾਂਦੀ। ਅਸੀਂ ਉਨੂੰ ਅੱਗੇ ਕਰ ਦਿੰਦੇ ਆਂ। ਐ ਪਿਕਸਲ ਫਟੇ ਦੇ ਆ, ਜਾਂ ਬਲਰ ਏ ਤੇ ਐ ਬੇਕਾਰ ਈ ਹੋਏਗੀ ਔਰ ਜਿਦੀ ਬਿਲਕੁਲ ਕਲੀਅਰ ਹੁੰਦੀ ਏ, ਆਵਾਜ਼ ਅੱਛੇ ਤਰੀਕੇ ਨਾਲ, ਆ ਰਹੀ ਹੁੰਦੀ ਆ। ਅਸੀਂ ਉਹੀ ਰੀਲਸ ਦੇਖਨੇ ਆ। ਸਾਨੂੰ ਉਦੇ ਚ ਮਜ਼ਾ ਆਂਦਾ ਏ ਕਿ ਬਿਲਕੁਲ ਕਲੀਅਰ -ਕਲੀਅਰ ਦਿਖ ਰੇਆ ਏ, ਕਲਰ ਸਾਰੇ ਸਹੀ ਹੈਗੇ ਨੇ। ਔਰ ਜਿੰਨਾ ਵੀ ਸਮਾਨ ਐ, ਮਤਲਬ ਕੋਈ ਮਤਲਬ ਗੰਦਾ ਬੈਗਰਾਉਂਡ ਨੀ ਹੈਗਾ, ਬਿਲਕੁਲ ਸਾਫ- ਸੁਥਰਾ ਹਨਾ, ਏਕਦਮ ਐਕਸਪੈਂਸਿਵ ਵਾਲਾ ਬੈਗਰਾਉਂਡ ਹੈਗਾ ਏ ਪਿੱਛੇ। ਅਸੀਂ ਓਈ ਚੀਜ਼ਾਂ ਦੇਖਨੇ ਆ।
ਹਾਂਜੀ, ਲਗਜ਼ਰੀਅਸ ਚੀਜ਼ਾਂ ਜੇੜ੍ਹੀਆਂ ਹੁੰਦੀਐ, ਹਾਂ ਜੇੜੀ - ਜਾਦਾ ਲਗਜ਼ਰੀ ਵਾਲੀ ਚੀਜ਼ਾਂ ਹੁੰਦੀ ਐ ਨਾ ਓ ਦੇਖਣ ਚ ਜਾਦਾ ਅੱਛਾ ਲੱਗਦੈ, ਮਜੇ ਅਸ ਅ ਅੱਛੀ ਲੱਗਦੀਆਂ ਓ ਦੇਖਣੀਆਂ, ਬਈ ਜਾਦਾ ਮੈਗੇ-ਮੈਂਗੇ ਪ੍ਰੋਡਕਟ ਹੁੰਦੇ ਆ ਪਿੱਛੇ ਓਨਾਂ ਦੀ ਡੈਕੋਰੇਸ਼ਨ ਅੱਛੀ ਕੀਤੀ ਹੁੰਦੀ ਏ ਤੇ ਓ ਦੇਖਨ ਚ ਵੀ ਅੱਛਾ ਲੱਗਦਾ ਏ, ਓ ਅੱਛਾ ਲੱਗਦੈ ਦੇਖਨ ਚ ਵੀ। ਸਿੰਪਲ ਕੋਈ ਪਿੱਛੇ ਬੈਂਕਰ ਬੈਕ ਹਾਂ, ਬੈਕਗਰਾਉਂਡ ਅੱਛਾ ਨਾ ਹੋਏ, ਤੇ ਅਵਾਜ਼ ਅੱਛੀ ਨਾ ਹੋਏ, ਔਰ ਬੋਲਨ ਵਾਲਾ ਵੀ ਸੁੰਦਰ ਨਾ ਦਿਖ ਰਿਆ ਹੋਏ ਤੇ ਫੇਰ ਓ ਵੀ ਫੇਰ ਅੱਛਾ ਨੀ ਲੱਗਦਾ, ਕੱਪੜੇ ਵੀ ਅੱਛੇ ਪਾਨੇ -ਪਾਏ ਹੋਨ ਓ ਕੱਪੜਿਆਂ ਵੱਲ ਵੀ ਧਿਆਨ ਜਾਂਦਾ, ਵੀ ਕੱਪੜੇ ਵੀ ਬੜੇ ਅੱਛੇ ਪਾਏ ਹੋਏ ਨੇ।
ਹਾਂਜੀ-ਹਾਂਜੀ ਹਾਂ, ਫੇਰ ਨਾ ਓਨਾਂ ਦੀ ਨਾ ਓ ਕਲਰ ਤੇ ਵੀ ਬੇਸ ਹੁੰਦਾ ਏ ਕਿ ਓਰ ਓ ਬੋਡੀ ਦਾ ਮਤਲਬ ਜੋ ਇਨਸਾਨ ਹੈਗਾ ਏ ਓਦਾ ਰੰਗ ਕਿਵੇਂ ਦਾ ਹੈਗਾ ਏ। ਅਗਰ ਜੋ ਜਾਦਾ ਕਾਲਾ, ਜਿਦਾ ਰੰਗ ਥੋੜਾ ਫੇਅਰ ਹੁੰਦਾ ਏ, ਪੱਕਾ ਰੰਗ ਜਿਦਾ ਹੁੰਦਾ ਏ ਅਸੀਂ ਓ ਵੀ ਨੀ ਦੇਖਦੇ ਕਿ ਆਏ-ਹਾਏ ਕਿੰਨਾ ਕਾਲਾ ਏ, ਅਸੀਂ ਐਵੇਂ ਕਰ ਦੇਨੇ ਆ। ਔਰ ਓ ਇਨਸਾਨ ਦੀ ਪੂਰੀ ਬੋਡੀ ਬਿਲਕੁਲ ਮੈਨਟੇਨ ਵੀ ਹੋਣੀ ਚਾਈਦੀ ਏ, ਬਿਲਕੁਲ ਰੰਗ ਵੀ ਬਿਲਕੁਲ ਸਾਫ਼ ਹੋਨਾ ਚਾਈਦਾ ਏ, ਕੋਈ ਮੂੰਅ ਤੇ ਦਾਗ ਯਾਂ ਕੋਈ ਪੈਚ ਵਗੈਰਾ ਨੀ ਹੋਨਾ ਚਾਈਦਾ, ਬਹੁਤ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਏ। ਕੋਂਟੈਂਟ ਕ੍ਰੀਏਸ਼ਨ ਇੰਨੀ ਆਸਾਨ ਥੋੜ੍ਹੀ ਹੁੰਦੀ ਐ।
ਹਾਂ ਓਹੀ, ਬਿਊਟੀ ਪ੍ਰੋਡਕਟ ਦੀ ਅਸੀਂ ਅਗਰ ਕਰ ਰਏ ਆ, ਕੋਂਟੈਂਟ ਬਿਊਟੀ ਪ੍ਰੋਡਕਟ ਦਾ ਏ। ਤੇ ਓਰੇ ਚ ਫੇਰ ਜੋ ਬੋਲਨ ਵਾਲਾ ਏ ਓ ਤੇ ਫੇਰ ਖੂਬਸੂਰਤ ਈ ਦਿਖਨਾ ਚਾਈਦੈ ਨਾ, ਫੇਸ ਵੀ ਸਾਫ਼ ਹੋਣਾ ਚਾਈਦੈ ਓਦਾ। ਤੇ ਫੇਰ ਓ ਅਗਰ ਓ ਜੋ ਬੋਲ ਰਿਆ ਓ ਓਦਾ ਆਪਨਾ ਈ ਅਪਨੇ ਈ ਫੇਸ ਤੇ ਟੈਨਿੰਗ ਹੋਏਗੀ ਓ ਫਿਰ ਕਿਵੇਂ ਉਸ ਪ੍ਰੋਡਕਟ ਦੀ ਏ ਕਰ ਸਕਦੈ, ਐਡ ਕਰ ਸਕਦੈ, ਨਈ ਕਰ ਸਕਦਾ ਓ ਤੇ।
ਕਿਸੀ-ਕਿਸੀ ਦੇ ਮੂੰਅ ਤੇ ਬੜੇ ਸਾਰੇ ਦਾਣੇ ਹੋਏ ਹੁੰਦੇ ਆ, ਫੇਰ ਓ ਅਸੀਂ ਵੇਖਦੇ ਆ ਕਿ ਆਏ -ਹਾਏ ਐਦੇ ਮੂੰਅ ਤੇ ਤੇ ਬੜੇ ਦਾਨੇ ਹੋਏ ਦੇ ਆ। ਫੇਰ ਅਸੀਂ ਜੱਜ ਕਰਨੇ ਆ ਉਸ ਚੀਜ਼ ਨੂੰ ਅਗਰ ਕਿਸੇ ਦੀ ਕਲੀਅਰ ਸ ਕਿਨ ਹੁੰਦੀ ਏ ਤੇ ਅਸੀ ਉਨੂੰ ਕੈਂਨੇ ਆ ਕਿ ਵਾਓ ਐਦੀ ਕਿੰਨੀ ਕਲੀਅਰ ਸਕੀਨ ਏ, ਐ ਕੀ ਲਾਂਦੀ ਹੋਏਗੀ ਫੇਰ ਅਸੀਂ ਓ ਵਾਲੀ ਵੀਡੀਓੇ ਵੇਖਨੇ ਆ, ਕਿ ਐ ਕਲੀ-ਕੀ ਲਾਂਦੀ ਏ।
ਹਾਂ, ਓ ਅਗਰ ਓਸੇ ਪ੍ਰੋਡਕਟ ਦੀ ਐਡ ਕਰ ਰਈ ਐ ਤੇ ਫੇਰ ਸਾਨੂੰ ਲੱਗਦਾ ਐ ਕਿ ਹਾਂ ਏਦੀ ਅਪਨੀ ਸਕਿਨ ਵੀ ਬੜੀ ਗਲੋ ਕਰ ਰਈ ਏ ਤੇ ਐ ਪ੍ਰੋਡਕਟ ਅੱਛਾ ਈ ਹੋਏਗਾ, ਸਾਨੂੰ ਵੀ ਵਿਸ਼-ਲੱਗਦੈ ਬਈ ਓ ਅੱਛਾ ਈ ਹੋਏਗਾ ਪ੍ਰੋਡਕਟ, ਐ ਖੁੱਦ ਤੇ ਇਨੀ ਸੋਣੀ ਲੱਗ ਰਈ ਐ, ਐ ਚੀਜ਼ ਜਾਂ ਦਾ ਹੋ ਜਾਂਦਾ ਨਾ। ਬੜਾ ਕੁਛ ਕਰਨਾ ਪੈਂਦਾ ਏ ਐ ਕੋਂਟੈਂਟ ਬਨਾਂਨ ਵਸਤੇ, ਬਹੁਤ ਕੁਛ ਕਰਨਾ
ਹਾਂ, ਬਹੁਤ ਮੈਨਤ ਕਰਨੀ ਪੈਂਦੀ ਏ ਔਰ ਐ ਇੱਕੋ ਦਮ ਵੀ ਨੀ ਹੋ ਪਾਂਦਾ ਮਤਲਬ ਮਅਈਨਾ, ਮਅਈਨੇ ਤੋਂ ਜਾਦਾ ਈ ਲੱਗ ਜਾਂਦਾ ਏ ਅਗਰ ਅਸੀਂ ਰੋਜ਼ ਪਾ ਰੇ ਆ, ਮੀਨੇ ਟੂ ਮੀਨੇ ਅਸੀਂ ਵੀਡੀਓ ਪਾ ਈ ਰੇ ਆ ਔਰ ਹਰ ਰੋਜ਼ ਪਾਣੀ ਪੈਂਦੀ ਏ ਕਿਉਂਕਿ ਫੇਰ ਇੰਸਟਾਗ੍ਰਾਮ ਨੂੰ ਪਤਾ ਲੱਗਦਾ ਏ ਨਾ ਕਿ ਸਾਡਾ ਅਕਾਂਊਟ ਜੋ ਏ ਐਕਟਿਵ ਹੈਗਾ ਏ। ਤੁਸੀਂ ਜਾਦਾ ਤੋਂ ਜਾਦਾ ਰੀਲਸ ਪਾ ਰੇ ਓ, ਇੰਸਟਾਗ੍ਰਾਮ ਨੂੰ ਵੀਡੀਓ ਦੇ ਰੇ ਓ ਤੁਸੀਂ ਤੇ ਫੇਰ ਤਾਂ ਈ ਓ ਤੁਆਨੂੰ ਓ ਕਰਦਾ ਏ।
ਹਾਂ ਭੈਨਜੀ, ਤੁਸੀਂ ਨਾ ਹਾਂ ਅੱਛੇ ਬਨਾ ਰੇ ਓ ਤੁਸੀਂ ਕੋਂਟੈਂਟ, ਮੈਂ ਦੇਖੇ ਐ ਨਾ। ਹੋਰ ਤੁਸੀ ਐਵੇਂ ਈ ਪਾਓ, ਤੋਆਨੂੰ ਅੱਛੀ ਇਨਕਮ ਹੋਨ ਲੱਗ ਜੇ ਗੀ। ਮੈਂ ਐਈ ਤਾਨੂੰ ਪੁੱਛਣਾ ਸੀ, ਕਿਵੇਂ ਬਨਾਂਦੇ ਓ, ਚਲੋ ਠੀਕ ਐ ਮੈਂ ਫੇਰ ਪੁੱਛ ਕਰਾਂਗੀ ਗਾੱਲ, ਤੇ ਮੈਂ ਕੇਆ ਚਲੋ ਥੋੜਾ ਜਾ ਆਈ ਆਈਡੀਆ ਲੈਨੀ ਆਂ ਐਨਾਂ ਕੋਲੋਂ, ਮੈਂ ਵੀ ਪਾਵਾਂ ਇੱਕ-ਦੋ ਕੰਟੈਂਟ ਐਵੇਂ ਦੇ ਚਲੋ ਠੀਕ ਏ ਮੈਂ ਤੁਸੀ ਕਾਫ਼ੀ ਨੌਲੇਜ ਦਿੱਤੀ ਏ ਮੈਨੂੰ, ਹਾਂ। ਕਾਫ਼ੀ ਨੌਲੇਜ ਦਿੱਤੀ ਏ ਤੁਸੀ ਮੈਨੂੰ, ਚਲੋ ਠੀਕ ਏ ਫੇਰ ਮੈਂ ਕਰਾਂਗੀ ਫੋਨ ਤਾਨੂੰ, ਠੀਕ ਏ ਸਾਸ਼੍ਰੀ ਕਾਲ। ਸਾਸਰੀ ਕਾਲ।
ਏਕ